ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ, ਹੋਰ ਕੀ ਹਾਲ ਨੇ?
ਬਸ ਵਧੀਆ, ਤੁਸੀਂ ਦੱਸੋ ਠੀਕ ਹੋ?
ਹਾਂਜੀ, ਵਧੀਆ।
ਘਰ ਪਰਿਵਾਰ ਸਭ ਠੀਕ ਏ?
ਸਭ ਵਧੀਆ ਨੇ।
ਅੱਛਾ, ਬੱਚੇ
ਬੱਚੇ ਵੀ ਵਧੀਆ, ਬਸ ਅੱਜ ਸੰਡੇ ਆ ਨਾ ਤਾ ਫਿਰ ਸਾਰੇ ਘਰ ਹੀ ਨੇ।
ਹਾਂਜੀ, ਨਾਲੇ ਅੱਜ ਕੱਲ੍ਹ ਇੰਨੀ ਗਰਮੀ ਪੈ ਰਹੀ ਹੈ, ਬੰਦਾ ਕਿ ਕਿੱਥੇ ਜਾਏ ਦੱਸੋ? ਇੰਨੀ ਜ਼ਿਆਦਾ ਗਰਮੀ ਹਾਂਜੀ। ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਸਾਨੂੰ ਗਰਮੀ ਦਾ ਅਹਿਸਾਸ ਹੀ ਨਹੀਂ ਹੁੰਦਾ ਸੀ, ਮਤਲਬ ਕਿ ਵਾਤਾਵਰਨ ਇੰਨਾ ਅੱਛਾ ਸੀ, ਕਿ ਗਰਮੀ ਬਹੁਤ ਘੱਟ ਸੀ। ਹੁਣ ਜਿਵੇਂ-ਜਿਵੇਂ, ਜਿਵੇਂ-ਜਿਵੇਂ, ਸਮਾਂ ਵੱਧ ਰਿਹਾ ਜਿਵੇਂ-ਜਿਵੇਂ, ਮਤਲਬ ਫੈਸਿਲਿਟੀਆਂ ਆ ਰਹੀਆਂ ਨੇ, ਉਵੇਂ-ਉਵੇਂ ਗਰਮੀ ਬਹੁਤ ਵੱਧ ਰਹੀ ਹੈ।
ਆਹੋ।
ਤੁਸੀਂ ਤੁਸੀਂ ਗੌਰ ਕੀਤਾ ਹੋਣਾ, ਹਰ ਘਰ ਏ ਸੀ ਲੱਗੇ ਦੇ ਨੇ। ਤੇ ਜਿੰਨੇ ਜ਼ਿਆਦਾ ਏਸੀ ਚੱਲਦੇ ਨੇ ਉਨੇ ਕੰਪਰੇਸ਼ਰ ਚੱਲਦੇ ਨੇ, ਅਤੇ ਉਹਨਾਂ ਦੀ ਜੋ ਗਰਮ ਹੀਟ ਹੁੰਦੀ ਹੈ ਬਾਹਰ ਜਾਂਦੀ ਹੈ। ਤੇ ਇਸ ਕਰਕੇ ਗਰਮੀ ਨੇ ਕਿੱਥੇ ਜਾਣਾ, ਉਹੀਓ ਬਦਲਾਂ 'ਚ ਪੋਲਿਊਸ਼ਨ ਬਣਦਾ ਵੇ, ਅਤੇ ਉਹੀ ਗਰਮੀ ਬਣਦੀ ਹੈ।
ਉਹੀ ਤੇ ਕੋਈ ਨ ਕਈ ਸਮਝਦੇ ਕਈ ਨਹੀਂ ਸਮਝਦੇ, ਕਈਆਂ ਨੂੰ ਆਦਤ ਹੀ ਏ ਸੀ ਦੀ ਪਈ ਵੀ
ਹਾਂਜੀ।
ਜਿਹੜੇ ਪੁਰਾਣੇ ਟਾਈਮ ਦੇ ਬੰਦੇ ਸੀ, ਉਹ ਰਹਿ ਲੈਂਦੇ ਸੀ।
ਹਾਂਜੀ, ਸਹੀ ਗੱਲ ਹੈਗੀ ਏ ਹੋਰ ਪਹਿਲੇ ਨਾ ਮਤਲਬ ਇੰਨਾ ਪ੍ਰਦੂਸ਼ਣ ਨਹੀਂ ਹੈਗਾ ਸੀ। ਵਹੀਕਲ ਵਗੈਰਾ ਐਹ ਸਭ ਕੁਛ ਮਤਲਬ ਲਿਮਿਟ ਵਿੱਚ ਹੈਗੇ ਸਨ ਹੋਰ, ਇਹ ਇਤਨਾ ਜ਼ਿਆਦਾ ਪ੍ਰਦੂਸ਼ਣ ਹੋ ਗਿਆ। ਨਾ ਪ੍ਰਦੂਸ਼ਣ ਕਰਕੇ ਹੀ, ਬਹੁਤ ਜ਼ਿਆਦਾ ਗਰਮੀ ਲੱਗਦੀ ਏ ਦਿੱਲੀ, 'ਚ ਤੇ ਬਹੁਤ ਬੁਰਾ ਹਾਲ ਹੈਗਾ ਵਾ ਗਰਮੀ ਦਾ।
ਉੱਧਰ ਤੇ ਬਹੁਤ।
ਹਾਂਜੀ। ਦਿੱਲੀ ਬਹੁਤ ਹੈਗੀ ਇੱਧਰ ਯੂ ਪੀ ਸਾਈਡ ਵਿੱਚ ਬਹੁਤ ਹੈਗੀ ਕਿਉਂਕਿ ਯੂ ਪੀ ਸਾਰਾ ਇੰਡਸਟਰੀ। ਇੰਡਸਟਰੀਅਲ ਏਰੀਆ ਹੈਗਾ ਯੂ ਪੀ ਵਿੱਚ ਫੈਕਰੀਆਂ ਬੜੀਆ ਚਲਦੀਆਂ ਨੇ ਜਿਵੇ ਫੈਕਟਰੀਆਂ ਬਹੁਤ ਚੱਲਦੀਆਂ। ਚਲਦੀਆਂ ਨੇ ਉਹਨਾਂ ਦੇ ਧੂੰਏਂ ਪ੍ਰਦੂਸ਼ਣ ਕਰਕੇ ਗਰਮੀ ਯੂ ਪੀ 'ਚ ਬਹੁਤ ਜ਼ਿਆਦਾ ਵੇ। ਯੂ ਪੀ ਸਾਈਡ ਵਿੱਚ ਹਾਂਜੀ ਬਹੁਤ ਗਰਮੀਆਂ ਨੇ। ਇਸ ਹਾਂਜੀ ਫੈਕਟਰੀਆਂ ਕਰਕੇ ਬਹੁਤ ਗਰਮੀ ਹੈਗੀ ਏ ਤੇਈ ਤਾਂ ਕਹਿੰਦੇ ਨੇ ਕਿ ਹਰ ਇੱਕ ਬੰਦਾ ਪੇੜ ਲਗਾਏ। ਜਿਵੇਂ- ਜਿਵੇਂ ਬੱ। ਬੱਚਾ ਲਗਾਏ ਪੇੜ ਲਗਾਉਣਗੇ ਆਉਣ ਵਾਲੇ ਟਾਈਮ 'ਤੇ ਸਾਡੀ ਜਨਰੇੇਸ਼ਨ ਨੂੰ ਫਾਇਦਾ ਹੋਏਗਾ।
ਐਹ ਗੱਲ ਤਾਂ ਸਹੀ ਹੈ।
ਜਿਵੇਂ ਪਰਿਆਵਰਨ ਸਹੀ ਰਹੇ ਨਾ ਪੇੜ ਪੌਦੇ ਆਸ ਪਾਸ ਹੋਣ। ਤੇ ਥੋੜ੍ਹਾ ਗਰਮੀ ਦਾ ਅਸਰ ਥੋੜਾ ਘੱਟ ਲੱਗਦਾ ਵੇ। ਤੇ ਐਹ ਗਰਮੀ ਜਿਹੜੀ ਹੈਗੀ ਹੈ। ਇਹ ਸਾਰੀ ਪਰਿਆਵਰਨ ਜਿਹੜਾ ਘੱਟ ਹੋ ਗਿਆ ਨਾ ਪੇੜ ਪੌਦਿਆਂ ਦੀ ਕਟ ਤਾਈ ਹੋ ਰਹੀ ਜੰਗਲ ਕੱਟੇ ਜਾ ਰਹੇ ਨੇ। ਉਹਦੇ ਕਰਕੇ ਹੀ ਸਾਰਾ ਉਸੇ ਕਰਕੇ ਉਸ ਕਰ ਉਸ। ਉਹਦੇ ਕਰਕੇ ਹੀ ਪ੍ਰਦੂਸ਼ਣ ਬੜਾ ਵਧਿਆ ਜਾਂਦਾ ਬਹੁਤ ਗਰਮੀ ਹੋਈ ਦੀ ਹੈ। ਤੁਹਾਡੇ ਉੱਧਰ ਵੀ ਐਵੇਂ ਹੋਣਾ ਗਰਮੀ।
ਸਾਡੇ। ਇੱਧਰ ਵੀ ਇਹੀ ਹੈ ਬਟ ਐਕਚੂਲੀ ਨਾ ਜਿਹੜੇ ਸਾਈਡ ਹੁਣ ਅਸੀਂ ਰਹਿ ਰਹੇ ਹਾਂ ਨਾ ਇੱਥੇ ਥੋੜਾ। ਹੂੰ ਖੇਤੀਸ ਫਾਰਮਰ। ਉਧਰ ਸਾਈਡ ਇਲਾਕਾ ਹੈ ਸਾਰਾ ਤੇ ਏਧਰ ਹੈ ਗਰਮੀ ਬਟ। ਰਾਤ ਨੂੰ ਸਹੀ ਹੋ ਜਾਂਦਾ ਹੈ ਲੇਕਿਨ ਇਹ ਉਹੀ ਹੈ ਬਸ ਧੀਰੇ, ਧੀਰੇ। ਉੱਥੋਂ ਵੀ ਪਲਾਟ ਕੱਟੀ ਜਾ ਰਹੇ ਨੇ ਮਕਾਨ ਬਣੀ ਜਾ ਰਹੇ ਨੇ ਲੋਕਾਂ ਨੇ ਏਸੀ ਲਗਵਾਈ ਲਗਵਾਉਣਾ ਹੀ ਐ
ਹਾਂਜੀ।
ਇਸ ਚੱਕਰ ਵਿਚ ਥੋੜਾ ਸਾ ਏਧਰ ਔਰ ਟ੍ਰੈਫਿਕ ਜਾਮ ਰਹਿੰਦਾ। ਕਿਉਂਕਿ ਇਹ ਸਾਈਡ ਬਹੁਤ, ਚੱਲਣ ਲੱਗਾ, ਫੇਰ ਬੱਸਾਂ ਵਗੈਰਾ ਗੱਡੀ। ਗੱਡੀਆਂ ਦਾ ਪ ਜਿਹੜਾ ਨਿਕਲਦਾ ਪੋਲਿਊਸ਼ਨ। ਬਹੁਤ ਜ਼ਿਆਦਾ ਹੈ ਬਾਹਰ ਬਹੁਤ ਜ਼ਿਆਦਾ ਹੈ।
ਹਾਂਜੀ। ਹਾਂਜੀ- ਹਾਂਜੀ, ਬਿਲਕੁਲ, ਸਹੀ ਗੱਲ ਹੈਗੀ ਏ ਅੱਜ ਤੇ ਬਾਹਰ ਨਿਕਲਿਆ ਨੀ ਗਿਆ ਮਤਲਬ ਗਰਮੀ ਇੰਨੀ ਉੱਥੋਂ ਤਪਦੀ ਲੂੰ। ਉੱਤੋਂ ਪ੍ਰਦੂਸ਼ਣ। ਉੱਥੋਂ ਪੇੜ ਪੌਦੇ ਨਜ਼ਰ ਨਹੀਂ ਆ ਰਹੇ। ਇਸ ਕਰਕੇ ਬੜਾ ਹੀ ਬੁਰਾ ਹਾਲ ਹੈ ਤੇ ਮੈਂ ਆ ਕੇ ਇਹਨਾਂ ਨੂੰ ਦੱਸ। ਦਸਦੀ ਸੀ ਮੈਂ ਕਿਹਾ ਦੇਖੋ ਅਸੀਂ ਜਦੋਂ ਛੋਟੇ ਛੋਟੇ ਹੁੰਦੇ ਸੀ। ਤੇ ਸਾਰੀ ਜਗ੍ਹਾ ਕੱਚੀਆਂ ਜਗ੍ਹਾ ਹੁੰਦੀਆਂ ਸਨ। ਸਾਡੇ ਘਰਾਂ, ਦੇ ਵਿੱਚ ਵੀ ਕੱਚੀਆਂ ਜਗ੍ਹਾ ਤੇ ਪੇੜ ਲੱਗੇ ਹੁੰਦੇ ਸਨ। ਏਸੀ ਕੂਲਰ ਹੁੰਦੇ ਹੀ ਨੀ ਸਨ। ਤੇ ਇਕ ਪੇੜ ਦੇ ਥੱਲੇ ਵੀ ਬਹਿਣਾ ਜੇ ਲਾਈਟ ਵੀ ਚਲੀ ਗਈ ਨਾ ਲਾਈਟ। ਇਹਨਾਂ ਦੀ ਨੀੜ ਲੱਗਦੀ ਹੀ ਨਹੀਂ ਸੀ ਪੇੜ ਦੀ ਹਵਾ ਨਾਲ ਹੀ ਸਾਨੂੰ ਸਕੂਨ ਮਿਲਦਾ ਸੀ। ਨਹੀਂ, ਪੇੜ ਦੀ ਹਵਾ ਨਾਲ ਹੀ ਸੁੱਕ ਸਕੂਨ ਮਿਲਦਾ ਸੀ, ਅਸੀਂ ਗਲੀਆਂ 'ਚ ਖੇਡਦੇ ਰਹਿੰਦੇ ਸੀ। ਆਪਣਾ ਬਚਪਨ ਅਸੀਂ ਗਲੀਆਂ 'ਚ ਖੇਡ-ਖੇਡ ਕੇ ਵੱਡਾ ਕੀਤਾ। ਅੱਜ ਸਾਡੇ ਬੱਚੇ ਗਲੀ 'ਚ ਨਹੀਂ ਖੇਡ ਸਕਦੇ। ਕਿਉਂਕਿ ਇੱਕ ਤਾਂ ਬਾਹਰ ਦਾ ਮਾਹੌਲ ਠੀਕ ਨਹੀਂ ਹੈਗਾ। ਇੱਕ ਇਹ ਗਰਮੀ ਦੇ ਵਿੱਚ ਇਤਨਾ ਪ੍ਰਦੂਸ਼ਣ ਇਤਨੀ ਲੂ ਚੱਲਦੀ ਪਈ, ਕਿ ਬੱਚੇ ਗਲੀ ਚ ਨਹੀਂ ਖੇਡ ਸਕਦੇ। ਨਹੀਂ, ਹੁਣ ਜਦੋਂ ਅਸੀਂ ਛੋਟੇ ਹੁੰਦੇ ਸੀ, ਹਾਂਜੀ। ਜਦੋਂ ਅਸੀਂ ਛੋਟੇ ਹੁੰਦੇ ਸੀ। ਤਾਂ ਸਾਨੂੰ ਗਰਮੀ ਮਹਿਸੂਸ ਹੀ ਨਹੀਂ ਹੁੰਦੀ ਸੀ, ਕਿਉਂਕਿ ਪੇੜ ਪੌਧੇ ਹੀ ਇੰਨੇ ਸਨ ਇੰਨਾ ਅੱਛਾ ਪਰਿਆਵਰਨ ਦਾ ਸੀ ਮਾਹੌਲ ਬਹੁਤ ਅੱਛਾ ਸੀ, ਕਿ ਅਸੀਂ ਗਲੀਆਂ 'ਚ ਖੇਡਦੇ ਸੀ।
ਸਹੀ ਗੱਲ ਐ।
ਹਾਂਜੀ। ਤੇ ਹੁਣ ਸਾਡੇ ਬੱਚੇ ਕਹਿੰਦੇ ਨੇ ਮੰਮੀ ਸਾਨੂੰ ਤੁਸੀਂ ਬਾਹਰ ਨਹੀਂ ਜਾਣ ਦਿੰਦੇ, ਮੈਂ ਕਿਹਾ ਬੇਟਾ ਬਹੁਤ ਗਰਮੀ ਹੈ। ਪਰ, ਤੁਸੀਂ ਕੀ ਕਰਨਾ ਬਹੁਤ ਗਰਮੀ ਅਸੀਂ ਖੁਦ ਬੱਚਿਆਂ ਨੂੰ ਕਹਿੰਦੇ ਹਾਂ, ਕਿ ਪੁੱਤਰ ਕੂਲਰ ਚਲਾ ਕੇ ਤੁਸੀਂ ਬਹਿ ਜਾਓ, ਕਿਉਂਕਿ ਗਰਮੀ ਇੰਨੀ ਹੈ। ਕਿ ਬੱਚੇ ਬਿਮਾਰ ਥੋੜ੍ਹੇ ਕਰਨੇ ਨੇ।
ਬਾਹਰ ਨਿਕਲ ਘੱਲਦੇ ਹੀ ਨੀ ਦੁਪਹਿਰ ਵੇਲੇ ਬੱਚਿਆਂ ਨੂੰ ਕੋਈ ਬਾਹਰ ਕੱਢਦਾ ਹੀ ਨੀ ਹੈ, ਕਿਉਂਕਿ ਬਹੁਤ ਲੂ ਨਿਕਲ ਰਹੀ ਹੁੰਦੀ ਹੈ।
ਹਾਂਜੀ, ਲੂ ਬਹੁਤ ਇਸ ਕਰਕੇ ਬਹੁਤ ਸਾਰੇ ਬੱਚੇ ਵੀ ਬਿਮਾਰ ਹੋ ਰਹੇ ਨੇ। ਬਹੁਤ ਸਾਰੇ ਬਜ਼ੁਰਗ ਵੀ ਬਿਮਾਰ ਹੋ ਰਹੇ ਨੇ, ਇਹ ਜਿਹੜੀ ਲੂ ਆਉਂਦੀ
ਜਿੱਦਾਂ ਨਾਲੇ ਜਿੱਦਾਂ ਪੋਲਿਊਸ਼ਨ ਔਰ ਜਿੰਨਾ ਵ ਵਧਗਾ, ਓਨੀ ਗਰਮੀ ਵੀ ਹੋਏਗੀ।
ਸਹੀ ਸਹੀ ਗੱਲ ਹੈਗੀ ਹੈ। ਔਰ ਬਜ਼ੁਰਗਾਂ ਨੂੰ ਅਤੇ ਬੱਚਿਆਂ ਨੂੰ ਤਾਂ ਬਹੁਤ ਇਫੈਕਟ ਪੈਂਦਾ ਵਾ ਇਸ ਚੀਜ਼ ਨਾਲ।
ਲੋਕੀ ਬਿਮਾਰ ਵੀ ਤੇ ਕਿੰਨੇ ਹੋ ਰਹੇ ਨੇ ਨਾ।
ਤੈਨੂੰ ਸੈ ਤੈਨੂੰ ਤਾਂ ਲੱਗਦੀ ਹੈ, ਗਰਮੀ? ਆਪਾਂ ਫਿਰ ਵੀ ਕੰਮ ਕੁਮ ਕਰਨਾ ਹੁੰਦਾ ਵੇ, ਕੰਮ ਕੁਮ ਕਰਕੇ ਸਾਡਾ ਟਾਈਮ ਨਿਕਲ ਜਾਂਦਾ ਵਾ। ਲੇਕਿਨ ਬੱਚਿਆਂ ਦੀ ਜੋ ਛੁੱਟੀਆਂ ਨੇ ਉਹਨਾਂ ਦਾ ਟਾਈਮ ਨਹੀਂ ਨਿਕਲ ਰਿਹਾ, ਅਤੇ ਉਹਨਾਂ ਨੂੰ ਗਰਮੀ 'ਚ ਬਾਹਰ ਜਾ ਨਹੀਂ ਸਕਦੇ, ਅਤੇ ਸਾਰਾ ਦਿਨ ਘਰ ਵੀ ਬੱਚੇ ਨਹੀਂ ਬਹਿ ਸਕਦੇ, ਇਹ ਸਿਰਫ ਗਰਮੀ ਦੀ ਵਜ੍ਹਾ ਨਾਲ ਪ੍ਰਦੂਸ਼ਣ ਦੀ ਵਜ੍ਹਾ ਨਾਲ ਜਿਵੇਂ-ਜਿਵੇਂ ਸਾਡੇ ਮਤਲਬ, ਦੇਸ਼ ਨੇ ਤਰੱਕੀ ਕੀਤੀ ਹੈ, ਫੈਸਿਲਿਟੀਆਂ ਆ ਰਹੀਆਂ ਨੇ ਉਵੇਂ-ਉਵੇਂ ਸਾਡਾ ਦੇਸ਼ ਬਿਮਾਰੀਆਂ ਵੱਲ ਨੂੰ ਵੀ ਵਧ ਰਿਹਾ ਕਿਉਂ ਸਿਰਫ ਪ੍ਰਦੂਸ਼ਣ ਕਰਕੇ ਜਿਹੜਾ ਪ੍ਰਦੂਸ਼ਣ ਹੈਗਾ ਵਾ, ਏਉਹੀ ਗਰਮੀ ਦਾ ਕਾਰਨ ਏ ਇਹੀ ਉਹੀ ਬਿਮਾਰੀਆਂ ਦਾ ਕਾਰਨ ਹੈ।
ਸਹੀ ਗੱਲ ਆ।
ਹਾਂਜੀ। ਮੈਂ ਇਹਨਾਂ ਨੂੰ ਇਹੀ ਉਹ ਕਹਿ ਰਹੀ ਸੀ, ਮੈਂ ਕਿਹਾ ਵੇਖੋ ਅੱਜ-ਕੱਲ੍ਹ ਕਿੰਨੀ ਨਵੀਂ-ਨਵੀਂ ਬਿਮਾਰੀਆਂ ਨੇ।
ਅੱਜ-ਕੱਲ ਐ ਲੋਕ ਨਾ ਪੇੜ ਪੂੜ ਕੱਟ ਜਗ੍ਹਾ ਬਣਾਈ ਜਾਂਦੇ ਨੇ, ਸਾਰੇ ਜੰਗਲਾਂ ਨੂੰ ਕੱਟੀ ਜਾਂਦੇ ਨੇ।
ਹਾਂਜੀ, ਜੰਗਲਾਂ ਨੂੰ ਹਾਂ, ਹਾਂਜੀ। ਜੰਗਲ ਕੱਟੀ ਜਾ ਰਹੇ ਨੇ, ਕੱਟੀ ਜਾ ਰਹੇ ਨੇ ਵਿੱਚੋਂ ਜਿਹੜੀ ਨਿਊਜ਼ ਦਿਖਾਈ ਸੀ। ਕਿੰਨੇ ਜੰਗਲ ਕੱਟੇ, ਕਿੰਨੇ ਜਾਨਵਰ ਬੇਘਰ ਹੋਏ ਨੇ ਬੇਘਰ ਹੋਏ ਨੇ। ਮਤਲਬ, ਕਿਤੇ ਜੀਆਂ ਨੂੰ ਨੁਕਸਾਨ ਤੇ ਪਹੁੰਚੀਆਂ ਹੀ ਪਹੁੰਚੀਆਂ ਸਾਨੂੰ ਵੀ ਉਹਨਾਂ ਦਾ ਸੋ ਗੁਣਾ ਨੁਕਸਾਨ ਤੇ ਸਾਨੂੰ ਪਹੁੰਚ ਜਾਵੇ। ਜਿਹੜਾ ਪੇੜਾਂ ਨਾਲ ਸਾਨੂੰ ਜੋ ਆਕਸੀਜਨ ਮਿਲਦਾ ਹੈ, ਜੋ ਸਾਨੂੰ ਸ਼ੁੱਧ ਹਵਾ ਮਿਲਦੀ ਹੈ। ਉਹ ਸਾਨੂੰ ਘਰਾਂ ਦੇ ਵਿੱਚ ਰਹਿ ਕੇ ਤਰਾਂ ਏਸੀਆਂ 'ਚ ਬੈ ਕੇ ਤੇ ਕੂਲਰਾਂ 'ਚ ਬੈ ਕੇ ਨਈ ਮਿਲਨੀ। ਏ ਤੀ 'ਚ ਬੈਨ ਨਾਲ ਸਗੋਂ ਸਾਡਾ ਸ਼ਰੀਰ ਬਿਮਾਰ ਹੋਨਾ ਵੇ। ਨਈ
ਸਈ ਗੱਲ ਏ। ਆਪਾਂ ਜਿੰਨਾ ਏਸੀ 'ਚ ਬਾਂਅ ਗੇ ਓਨਾ ਈ ਆਪਾਂ ਨੂੰ ਬਿਮਾਰੀਆਂ ਲੱਗਨੀਆਂ। ਔਰ ਆਪਾਂ ਜਿੰਨੇ ਜ਼ਿਆਦਾ ਆਪਾਂ ਬਾਹਾਰ ਜਿੱਦਾਂ ਗਾਰਡਨ ਇੱਚ ਗਏ ਪੇੜ ਪੌਦਿਆਂ ਕੋਲ ਬੈਠਾਂਗੇ ਉਨਾ ਆਪਨੇ ਆਸੇ ਜ਼ਿਆਦਾ ਬੈਸਟ ਹੁੰਦੈ।
ਬਿਲਕੁਲ ਸਈ ਗੱਲ ਐ ਕਿ ਹੁਨ ਤੁਸੀ ਦੇਖਨਾ ਜੇ ਤੁਸੀ ਏ ਸੀ 'ਚ ਬੈਂਦੇ ਓ ਨਾ ਤੇ ਤੁਆਨੂੰ ਮਤਲਬ ਕਿ ਮਹਿਸੂਸ ਹੋਏਗਾ ਕੇ ਤੁਆਡੇ ਪ ਮਤਲਬ ਸ਼ਰੀਰ ਏੱਕ ਖਿਚਾਵਟ ਜੀ ਔਰ ਸੁੱਕਾਪਨ ਜਾ ਮਹਿਸੂਸ ਹੋਂਦਾ ਵੇ। ਸਾਡੇ ਸ਼ਰੀਰ ਇੱਚ ਮੋਸਚਰਾਈਜ਼ਰ ਵੀ ਖਿੱਚ ਰਾਵੇ ਏ ਸੀ, ਸੈਨੂੰ ਜੋ ਨੈ ਚੁਰਲ ਹਵਾ ਮਿਲਦੀ ਏ ਨਾ ਸਾਡੇ ਸ਼ਰੀਰ ਦੇ ਰੋਗ ਵੀ ਦੂਰ ਹੋਂਦੇ ਨੇ ਤੇ ਸਾਨੂੰ ਮਤਲਬ ਖਾਣਾ ਪੀਣਾ ਵੀ ਮਤਲਬ ਅ ਕੁਛ ਤੇ ਹਵਾ ਪਾਣੀ ਵੀ ਸਈ ਕਰਦੀ ਏ। ਐ ਜੜਾ ਪਰੇਆਵਰਨ ਹੁੰਦਾ ਵੇ ਅੱਛਾ ਸ਼ੁੱਧ ਹੁੰਦਾ ਵੇ ਹਵਾ ਪਾਣੀ ਵੀ ਸਹੀ ਕਰਦੀ ਏ। ਖਾਣਾ ਪੀਣਾ ਵੀ ਸਾਨੂੰ ਅੱਛਾ ਤੇ ਈਂ ਲੱਗਦੈ ਜੇ ਸਾਡੀ ਹਵਾ ਸ਼ੁੱਧ ਹੋਏ। ਅਸੀ ਮਤਲਬ ਏਸੀਆਂ 'ਚ ਹੀ ਬੈ ਠੇ ਰਾਂਗੇ ਤੇ ਖਾਨ ਪੀਨ ਵੀ ਸਈ ਨੀ ਲਾਂਗੇ ਤੇ ਅਸੀ ਬਿਮਾਰ ਹੀ ਹੋਣਾ ਵੇ। ਤੇ ਏ ਸੀ ਦੇ ਵਿੱਚ ਬੈਹਨ ਨਾਲ ਬਿਮਾਰੀਆਂ ਈ ਲੱਗਦੀਆਂ ਨ। ਓਈੳ ਮੈਂ ਕੈਂਦੀ ਸੀ ਪੈਲੇ ਦਾ ਜਮਾਨਾ ਬੋਤ ਅੱਛਾ ਸੀ। ਕਿ ਗਲੀਆਂ-ਗਲੀਆਂ ਖੁੱਲੀਆਂ ਹੁੰਂਦੀਆਂ ਸਨ। ਕੱਚੇ ਮਿੱ ਟੀ ਦੀਆਂ ਗਲੀਆਂ ਹੁੰਦੀਆਂ ਸਨ। ਪੇੜ, ਪੇੜ ਜਗਾ-ਜਗਾ ਤੇ ਬੱਚਿਆਂ ਨੇ ਪੇੜਾਂ ਉੱਤੇ ਝੂੰ ਟੇ ਖਾਣੇ, ਗਲੀਆਂ ਇੱਚ ਟਾਇਰ ਚਲਾਣੇ ਤੇ ਬੱਚਿਆਂ ਦੇ ਬਚ ਪਨ ਨਿਕਲ ਜਾਂਦੇ ਸੀ। ਬੱਚਿਆਂ ਦਾ ਬਚਪਨ ਈ ਨਿਕਲ ਜਾਂਦਾ
ਅਸੀ ਆਪ ਈ ਬਾਹਰ ਖੇਲਦੇ ਸੀ। ਅਸੀ ਆਪ ਈ ਬਾਹਰ ਹੀ ਖੇਡਦੇ ਸੀ। ਸਾਨੂੰ ਜਰਾ ਜਾ ਮਹਿਸੂਸ ਹੋਨਾ ਬਾਰਿਸ਼ ਹੋਮ ਵਾਲੀ ਏ, ਫਟਾਫਟ ਅਸੀ ਕੋਈ ਨਾ ਕੋਈ ਗੇਮ ਖੇਲਮ ਲੱਗ ਜਾਨਾ। ਸਾਰੇ ਇਕੱਠੇ ਹੋ ਜਾਨੇ ਹਵਾ ਚਲ ਰੀ ਐ, ਅੱਜ ਮੌਸਮ ਸਈ ਹੋ ਗਿਐ, ਚਲੋ ਆਓ ਖੇਲੀਏ।
ਬਾਹਰ ਖੇਲੀਏ, ਬਿਲਕੁਲ ਸਹੀ ਗੱਲ ਏ। ਹਾਂਜੀ, ਬਿਲਕੁਲ ਸਈ ਗੱਲ ਹੈਗੀ ਏ ਤੇ ਬੱਚਿਆਂ ਨੂੰ ਕੋਈ ਡਰ ਖਤਰਾ ਵੀ ਨੀ ਸੀ। ਅੱਜ-ਕੱਲ ਸਮਾਂ ਵੀ ਬੋਤ ਬੁਰਾ ਵੇ। ਕੁਛ ਪ੍ਰਦੂਸ਼ਨ ਨੇ ਵੱਧੀਆਂ ਹੋਈਆਂ ਫੈਸਲਿਟੀਆਂ ਨੇ ਸਾਨੂੰ ਜਿਤਨਾ ਮਤਲਬ ਸਾਡੇ ਵਾਸਤੇ ਸੁੱਖ ਦਿੱਤੇ ਨੇ ਉਸ ਤੋਂ ਦੁਗਨੇ ਸਾਡੇ ਸ਼ਰੀਰਾਂ ਵਾਸ ਤੇ ਦੁੱਖ ਵੀ ਨੇ। ਦੁੱਖ ਬਣ ਗਏ ਨੇ ਸਾਨੂੰ ਏ ਸੀ ਦੀ ਆਦਤ ਫਿਰ ਐਵੇਂ ਦੀ ਲੱਗ ਜਾਂਦੀ ਏ ਜੇੜੇ ਵੀ ਬੰਦੇ ਏ ਸੀ 'ਚ ਬੈਂਦੇ ਨੇ ਆ ਪਾਂ ਤੇ ਨਈ ਬੈਂਦੇ ਤੇ ਓਨਾਂ ਨੂੰ ਆਦਤ ਤੇ ਐਵੇਂ ਦੀ ਲੱਗ ਜਾਂਦੀ ਏ ਫੇਰ ਓ ਬੰਦਾ ਨੋਰਮਲ ਟੈਂਪਰੇਚਰ ਇੱਚ ਬੈ ਨੀ ਸਕਦਾ।
ਖੁਦ ਏ ਸੀ ਥੱਲੇ ਨਈ ਬੈਂਦੀ। ਮੈਨੂੰ ਇੰਨੀ ਗੰਦੀ ਆਦਤ ਏ ਕਿ ਮੈਂ ਜਿਆਦਾ ਦੇਰ ਏ ਸੀ ਨੀਚੇ ਨਈ ਬੈਠ ਸਕਦੀ। ਮੈਨੂੰ ਕੂਲਰ ਹੀ ਸਹੀ ਲੱਗਦੈ, ਹੁਣ ਕਈ ਲੋਗ ਹੈਗੇ ਨੇ ਏਦਾਂ ਦੇ ਅਰੇ ਓ ਕਿਚਨ ਇੱਚ ਅਗਰ ਕੁਛ ਖਾਨਾ ਬਨਾਨ ਗਏ ਨੇ ਨਾ ਤੇ ਸਮਝ ਲੋ ਔਰ ਓਨਾ ਨੇ ਆਨੈ ਤੇ ਏ ਸੀ ਥੱਲੇ ਬੈ ਜਾਨੈ। ਐ ਵੀ ਚੀਜ ਸਰੀਰ ਨੂੰ ਖਰਾਬ ਕਰਦੀ ਏ।
ਖਰਾਬ ਕਰਦੀ, ਸਾਨੂੰ ਗਰਮ ਸਰਦ ਹੋ ਜਾਏ
ਗਰਮ ਹਾਂ ਹੁੰਦੈ ਬਟ ਕਈਆਂ ਨੂੰ ਜੜੀ ਆਦਤ ਪੈ ਜਾਂਦੀ ਏ, ਓ ਤੇ ਫੇਰ ਓ ਆਪਨੀ ਆਦਤ ਤੋਂ ਫੇਰ ਕਈ ਮਜ ਬੂਰ ਹੋ ਈ ਜਾਂਦੇ ਨੇ। ਫੇਰ ਓ ਆਦਤ ਕਈਆਂ ਦੀ ਸੁਧਰ ਜਾਂਦੀ ਏ ਔਰ ਕਈਆਂ ਦੀ ਤੇ ਨਹੀਂ
ਹਾਂਜੀ, ਸਾਡੇ ਸ਼ਰੀਰ ਨੂੰ ਨੁਕਸਾਨ ਆਮ ਵਾਲੇ ਸਮੇਂ ਸਾਡੇ ਗੋਡੇ, ਗਿੱਟੇ ਦੇਖ ਲੋ ਹੁਨ ਤ੍ਰੀ ਤੋਂ ਬਾਦ ਬੰਦੇ ਛੋਟੇ-ਛੋਟੇ ਬੱਚਿਆਂ ਨੂੰ ਰੋਗ ਲੱਗ ਰੇ ਨੇ। ਐਦਾ ਸਭ ਤੋਂ ਜੜੀ ਵੱਡੀ ਜੜ੍ਹ ਹੈਗੀ ਏ ਨਾ ਸਾਡਾ ਮੇਨ ਖਾਣ-ਪੀਣ ਤੇ ਸਾਡੀ ਜਿਹੜੀ ਹਵਾ ਪਾਣੀ ਸਈ ਨੀ ਹੈਗਾ ਨਾ ਹਵਾ ਪਾਣੀ ਦਾ ਮਤਲਬ ਈ ਸਾਡਾ ਆਸ ਪਾਸ ਦਾ ਮਾਹੌਲ ਹੈਗਾ ਜਿਵੇਂ ਏ ਸੀ ਕੂਲਰਾਂ 'ਚ ਰਹਿਣਾ ਅਤੇ ਸ਼ੁੱਧ ਹਵਾ 'ਚ ਨਾ ਰਹਿਣਾ ਹੈਨਾ, ਹਾਂਜੀ ਮੈਂ ਇਹਨਾਂ ਨੂੰ ਕਹਿ ਰੀ ਸੀ ਅਸੀਂ ਵੀ ਕੋਸ਼ਿਸ਼ ਕਰਾਂਗੇ ਪੇੜ ਪੌਦੇ ਲਾਵਾਂਗੇ ਆਸ ਪਾਸ ਆਪਣੇ ਹਰਿਆਲੀ ਰੱਖਾਂਗੇ
ਅਸੀਂ ਆਪ ਆਪਣੇ ਘਰ ਦੇ ਬਾਹਰ ਪੇੜ ਲਾਇਆ ਦਾ ਏ, ਉੱਪਰ ਛੱਤਾਂ ਤੇ ਪੇੜ ਰੱਖੇ ਦੇ, ਪਾਪਾ ਨੂੰ ਮੇਰੇ ਬੜਾ ਸ਼ੌਕ ਹੈ ਪੇੜਾਂ ਦਾ।
ਹਾਂਜੀ, ਹਾਂਜੀ।
ਤੇ ਰੋਜ ਚਲੋ, ਚਲੋ ਠੀਕ ਐ ਹਾਂਜੀ ਕੋਈ ਨੀ 'ਸਤਿ ਸ੍ਰੀ ਅਕਾਲ'।